ਜੀ ਸਤਿ ਸ੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਭੈਣ ਜੀ ਇਹ ਹੁਣੇ ਮੇਰੇ ਖਿਆਲ ਹੋਈ ਹੈ, ਕੱਲ੍ਹ ਪੰਦਰਾਂ ਵੀਹ ਮਿੰਟ ਹੋਏ ਨੇ ਹੈ ਨਾ। ਵਿੱਚ ਨਾ ਨੈਟਵਰਕ ਇਸ਼ੂ ਜੇ ਆ ਜਾਂਦਾ। ਫਿਰ ਆਪ ਡਿਸਕਨੈਕਟ ਹੋ ਜਾਂਦੀ ਹੈ। ਕੋਲ
ਹਾਂਜੀ-ਹਾਂਜੀ-ਹਾਂਜੀ-ਹਾਂਜੀ,
ਹਾਂਜੀ ਕੀ ਗੱਲ ਕਰਦੇ ਪਏ ਸੀ, ਅਸੀਂ ਤੇ ਮੈਂ ਸੱਚੀ ਦੱਸਦੀ ਪਈ ਸੀ ਤੁਹਾਨੂੰ ਕਿ ਮੇਰੀ ਸਹੇਲੀ ਨੇ ਪਹਿਲੇ ਗ੍ਰੈਜੂਏਸ਼ਨ ਕੀਤੀ ਫਿਰ ਮਾਸਟਰਸ ਵੀ ਕੀਤੀ ਆਪਣੀ ਬੀ ਐੱਡ ਕੀਤੀ। ਅੱਗੇ ਤੇ ਜੋਬ ਲੈਣ ਗਈ ਐ। ਤੇ ਕਹਿੰਦੀ ਕਹਿੰਦੇ ਨੇ ਐਕਸਪੀਰੀਅੰਸ ਲਿਆਓ ਪਹਿਲੇ ਸਗੋਂ ਕਹਿੰਦੀ ਹੁਣ ਤਾਂ ਮੈਂ ਡਿਗਰੀ ਕਰਕੇ ਹ ਤੁਸੀਂ ਲਾਓਗੇ ਤੇ ਐਕਸਪੀਰੀਅਸ ਮਿਲੇ। ਨਾ ਮੈਨੂੰ ਤੇ ਕਹਿੰਦੇ ਨਹੀਂ ਤੁਸੀਂ ਦੋ ਤੋ ਤਿੰਨ ਸਾਲ ਦਾ ਐਕਸਪੀਰੀਅੰਸ ਲਿਆਓ ਦੱਸੋ ਇਹ ਵੀ
ਉਹੀ ਤੇ ਜਾਂ ਕੋਈ ਲਾ ਨੂੰ ਤਿਆਰ ਨੀ ਹੈਗਾ ਕੁਛ ਮਤਲਬ ਵੇਖਣ ਵਾਲੀ ਗੱਲ ਹੈ ਜਦ ਤੁਸੀਂ ਨੀ ਲਾ ਰਹੇ ਦੂਜਾ ਬੰਦਾ ਕਿੱਥੋਂ ਲਾ ਲਏਗਾ ਜ ਦੂਜਾ ਬੰਦਾ ਨੀ ਲਾਏਗਾ ਕੋਈ ਹੋਰ ਸਾਰੇ ਐਹੀ ਬੋਲਣ ਲੱਗ ਜਾਦੇ ਵੀ ਐਕਸਪੀਰੀਅੰਸ ਚਾਹੀਦਾ
ਹਾਂਜੀ ਫ਼ਿਰ ਬੰਦੇ ਨੂੰ ਐਕਸਪੀਰੀੰਸ ਕਿਥੋਂ ਮਿਲੇਗਾ ਜਦ ਤੁਸੀਂ ਕਹੋਗੇ ਕਿ ਐਕਸਪੀਰੀਸ ਲਿਆਓ ਤੇਓਦੇ ਵਾਸਤੇ ਵੀ ਤਾਂ ਲਾਣਾ ਹੀ ਪਏਗਾ ਜੋਬ ਤੇ ਓਨੂੰ ਅਲਗ ਹੀ ਵਖਤ ਨੇ ਦਸੋ ਅੱਜ ਕਲ
ਹਾਂਜੀ ਜੀ
ਮੈਂ ਕਹਿ ਰਹੀ ਹਾਂ ਅਲੱਗ ਹੀ ਵੱਖਤ ਨੇ ਦੱਸੋ ਅੱਜ ਕੱਲ੍ਹ ਪਿੱਛੇ ਮੇਰੀ ਸਹੇਲੀ ਇੰਨੀ ਪਰੇਸ਼ਾਨ ਹੋਈ ਹੈ ਮੈਂ ਕਿਹਾ ਚੱਲ ਤੁਸੀਂ ਕਰਦੇ ਹੋ ਜੋਬ ਤੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਪੁੱਛ ਦੋਗੇ ਹੈ ਸਕੂਲ ਆਪਣਾ
ਹਾਂਜੀ ਹਾਂਜੀ
ਇੱਧਰ ਹੀ ਤੁਸੀਂ ਆਪਣੇ ਸਕੂਲ ਪਤਾ ਕਰਦੇ ਨਾ ਕੀ ਕਹਿੰਦੇ ਨੇ
ਹੋਰ ਸੁਣਾਓ ਮੈਂ ਕਿਹਾ ਫੇਰ ਲੱਗ ਗਈ ਉਹਦੀ ਕੁੜੀ ਦੀ ਜੋਕ ਫੇਿਰ
ਕਿੱਥੇ ਲੱਗੀ ਮੈਂ ਤਾਂ ਸਗੋਂ ਤੁਹਾਨੂੰ ਕਹਿੰਦੀ ਹਾਂ ਇੱਕ ਵਾਰੀ ਆਪਣੇ ਸਕੂਲੇ ਪਤਾ ਕਰਦੇ ਨਾ ਕੀ ਕਹਿੰਦੇ ਨੇ ਉਹ ਥੋੜ੍ਹੀ ਬਹੁਤ ਹਾਂਜੀ
ਕਹਿੰ ਆ ਮੇਰੇ ਸਕੂਲੇ ਨਾਲ ਹੀ ਲਵਾਉਣਾ ਤੇ ਜ਼ਿਆਦਾ ਵਧੀਆ ਮੈਂ ਆਪ ਛੱਡਣ ਲੱਗੀ ਹਾਂ ਜੇ ਕਿਉਂਕਿ ਇੱਥੇ ਜੇ ਦੇ ਨੇ ਨਾ ਉਸ ਤੋਂ ਜ਼ਿਆਦਾ ਨਾ ਮਿਹਨਤ ਲੈਂਦੇ ਨੇ ਹੈ
ਤੇ ਹੋਰ ਸੈਲਰੀ ਦਿੰਦੇ ਨੇ
ਹਾਂ ਸੈਲ ਬਿਲਕੁਲ ਨੀ ਇਹਨਾਂ ਨੇ ਦੇਣੀ ਹੁਣ ਮੈਂ ਕੀ ਦੱਸਾਂ ਤੁਹਾਨੂੰ ਮੈਨੂੰ ਦਿੰਦੇ ਨੇ ਆ ਬਾਰਾਂ ਹਜ਼ਾਰ ਰੁਪਏ
ਬਸ ਤੇ ਆਪਣੀ ਕਲਾਸ ਵੀ ਸੈਕਿੰਡ ਦੇ ਦੀਦੀ ਤੁਹਾਨੂੰ ਸਬਜੈਕਟ ਵੀ ਸਾਰੇ ਪੜ੍ਹਾਉਂਦੇ ਹੋ ਤੁਸੀਂ ਵੇਖ ਲੋ
ਹਾਂ ਤੇ ਬਾਰਾਂ ਹਜ਼ਾਰ ਸਾਲ ਜਾਂਦੇ ਮੈਨੂੰ ਤਾਂ ਟਊਸ਼ਨਾਂ ਤੋਂ ਪੈ ਜਾਂਦਾ ਜੇ ਐ ਤਾਂ ਮੈਂ ਨਾ ਇੱਕ ਅਡਵਾਈਸ ਦਿਆਂਗੀ ਕਿ ਟੂਸ਼ਨਾਂ ਦਾ ਜ਼ਿਆਦਾ ਵਧੀਆ ਹੈਗਾ ਜੇ ਟੂਸ਼ਨਾਂ ਦੇਖਲੋ ਸਕੂਲ ਵਗੈਰਾ ਦਾ ਕੋਈ ਇੰਨਾ ਬੈਨੀਫਿਟ ਨੀ ਹੈਗਾ ਮੈਂ ਤੇ ਬਸ ਮੈਨੂੰ ਇੱਕ ਵਾਰ ਮਿਲ ਜਾਣ ਨਾ ਆਪਣੀਆਂ ਬਾਰਾਂ ਤੇਰਾਂ ਟੂਸ਼ਨਾਂ ਮਿਲ ਜਾਣ, ਜਿੰਨੀਆਂ ਮੈਨੂੰ ਸਕੂਲੇ ਹੀ ਮਿਲਦਾ ਸਾਰਾ ਦਿਨ ਲਾ ਕੇ ਓਨਾ ਮੈਨੂੰ ਘੰਟੇ ਚ ਮਿਲ ਜਾਣਾ।
ਇਹ ਤਾਂ ਹੈ ਹੀ ਭੈਣ ਜ ਮੈਂ ਕਹਿੰਦੀ ਹਾਂ ਸਗੋਂ ਬੰਦੇ ਕੋਲ ਨਾ ਸਕਿੱਲ ਹੋਣਾ ਚਾਹੀਦਾ ਕੋਈ ਨਾ ਕੋਈ ਚਾਹੇ ਉਹਨੇ ਡਿਗਰੀ ਲਿੱਤੀ ਹੋਏ ਚਾਹੇ ਆਪ ਆਪਣਾ ਕੋਈ ਪਾਰਲਰ ਦਾ ਕੋਰਸ ਕਰ ਲਏ ਬੰਦਾ ਚਾਹੇ ਮੈਂ ਕਹਿੰਨੀ ਹਾਂ ਆਪਣਾ ਤੁਸੀਂ ਕੱਪੜੇ ਸੀਣੇ ਅੱਜ- ਕੱਲ੍ਹ ਕਿੰਨੇ ਟੇਲਰ ਹੈਗੇ ਹੀ ਨੇ। ਏ ਐਮ ਬਿਊਟੀਕ ਦਾ ਕੰਮ ਕਰਲੋ। ਨਾ ਤੁਸੀਂ ਬਰੇ ਐਵੇ ਕਿ ਕੋਈ ਨਾ ਕੋਈ ਸਕਿੱਲ
ਤੇ ਮਤਲਬ ਇਥੇ ਹਾਂਜੀ- ਹਾਂਜੀ।
ਬੱਚਾ ਨਾ ਆਪਣੇ ਪੈਰਾਂ ਤੇ ਸਟੈਂਡ ਹੋਣਾ ਚਾਹੀਦਾ।
ਹਾਂਜੀ ਉਹ ਤੇ ਹੈ ਉਹ ਤੇ ਹੈ ਸ ਮੇਰੇ ਤੇ ਮ ਜਦ ਸੂਟ ਵਗੈਰਾ ਹੁੰਦੇ ਨੇ ਮੇਰੇ ਹੋ ਗਏ ਮੇਰੇ ਦੀਦੀ ਦੇ ਹੋ ਗਏ ਮੰਮਾ ਆਪਣੇ ਹੋ ਗਏ ਆ ਕਿਧਰ ਬਾਹਰੋਂ ਵੀ ਕਈ ਵਾਰ ਬੰਦੇ ਦੇ ਦੇ ਜਾਂਦੇ ਨੇ ਤੇ ਉਹ ਮੰਮੀ ਮੇਰੇ ਆਪ ਹੀ ਸੀਦੇਂ ਦੇਣੇ
ਅੱਛਾ ਤੁਹਾਡੀ ਮੰਮਾ ਸੀਂਦੇ ਨੇ ਸੂ ਤਾਂ ਸਗੋਂ ਬੜੀ ਵਧੀਆ ਗੱਲ ਏ ਮੈਂ ਵੀ ਸੁਆਣੇ ਸੀ ਤੇ ਹੋਰ ਇੱਕ ਦੋ ਸੂਟ ਸੁਵਾਣੇ ਸੀ ਮੈਂ ਫਿਰ ਸੁਵਾ ਵੇਖਾਂਗੀ, ਫਿਟਿੰਗ ਵਗੈਰਾ ਆਈ ਜਾਏਗੀ ਠੀਕ ਫਿਰ
ਹਾਂਜੀ ਮੇਰੇ ਭਰਾ ਦਾ ਹੁਣੇ ਵਿਆਹ ਸੀਗਾ ਐ ਹੋ ਗਏ ਨੇ ਹੁਣੇ ਨੀ ਮਤਲਬ ਪੰਜ ਛੇ ਸਾਲ ਹੋ ਗਏ ਨੇ ਤੇ ਉਸ ਟਾਈਮ ਅਹ ਮੈਂ ਨਾ ਇੱਕ ਮੈਨੂੰ ਸੀਗਾ ਮੈਂ ਨਾ ਲਹਿੰਗਾ ਪਾਣਾ ਮਤਲਬ ਜਿਉ ਜਿਹਾ ਮੈਂ ਚੋਇਸ ਕਰਦੀ ਸੀ। ਨਾ ਮਤਲਬ ਜਿਹੋ ਜਿਹੀ ਮੇਰੀ ਚੋਇਸ ਸੀ ਉਹ ਮਿਲਦਾ ਨੀ ਸੀ। ਤੇ ਮੈਂ ਸੋਚਦੀ ਸੀ ਕਿ ਪਲੇਨ ਹੋਵੇ ਤੇ ਓਦਾ ਨਾ ਬੋਡਰ ਭਰਿਆ ਦਾ ਹੋਵੇ ਤੇ ਕਲਰ ਯੂਨਿਕ ਜਾ ਹੋਵੇ। ਤੇ ਚੁੰਨੀ ਥੋੜ੍ਹੀ ਡਿਫਰੈਂਟ ਵਿੱਚ ਹੋਵੇ ਤੇ ਉਹ ਚੀਜ਼ ਮੈਨੂੰ ਬਾਹਰੋਂ ਮਿਲ ਸੀ ਅਗਰ ਮਿਲ ਜੇ ਤੇ ਇੰਨੀ ਮਹਿੰਗੀ ਕਿ ਅਸੀਂ ਓਨੂੰ ਅਚੀਵ ਹੀ ਨਾ ਕਰ ਪਾਈਏ।
ਐ ਤਾਂ ਹੈ ਹੀ ਫੇਰ ਆਪਣੇ ਬਜਟ ਦੇ ਹਿਸਾਬ ਨਾਲ ਹੀ ਚੱਲੀ ਦਾ ਹੁੰਦਾ ਇਹ ਵੀ ਨੀ ਕਿ ਇੱਕ ਵਾਰੀ ਬੰਦਾ ਮਹਿੰਗਾ ਲਹਿੰਗਾ ਪਾ ਲਏ ਤੇ ਬੈਡਾਂ ਚ ਹੀ ਰੱਖਣਾ। ਦੱਸੋ ਹੁਣ ਵਿਆਹ ਤੇ ਹੀ ਪਾਈਦਾ ਆਹ ਛੋਟੇ ਮੋਟੇ ਫੰਕਸ਼ਨਾਂ ਤੇ ਤਾਂ ਪੈਂਦੇ ਨੀ ਫਿਰ ਭਾਰੀ
ਹਾਂਜੀ ਫਿਰ ਨਈ ਹੈਗੇ ਭੈਣ ਜੀ ਫੇਰ ਬੜਾ ਔਖਾ ਹੁੰਦਾ ਫੇਰ ਮੰਮੀ ਨੇ ਆਪ ਮੰਮੀ ਨੇ ਫਿਰ ਘਰ ਹੀ ਮੇਰਾ ਲਹਿੰਗਾ ਸੀਤਾ ਤੇ ਮੈਨੂੰ ਬੜਾ ਪਸੰਦ ਆਇਆ ਥੋੜੇ ਨਾ ਪੀਚ ਕਲਰ ਦਾ ਲਹਿੰਗਾ ਸੀਗਾ
ਜੀ ਹਾਂਜੀ
ਪੀਚ ਕਲਰ ਦਾ ਲਹਿੰਗਾ ਸੀਗਾ ਤੁਹਾ ਬੋਰਡਰ ਤੇ ਔਰ ਬਲਾਊਜ ਦੇ ਥੱਲੇ ਹੁੰਦੀ ਨਾ ਮਤਲਬ ਜੋ ਪੇਟ ਤੇ ਆਂ ਉਹ ਸਾਈਡ ਉੱਥੇ ਮੰਮਾ ਨੇ ਲੈਸ ਲਗਾਈ ਸੀ ਤੇ ਥੋੜੇ ਮਿੱਟੀ ਜਿਹੇ ਕਲਰ ਦੀ ਚੁੰਨੀ ਲ ਤੀਸੀ
ਅੱਛਾ ਅੱਛਾ
ਤੇ ਮੈਂ ਤੁਹਾਨੂੰ ਦੱਸਾਂ ਕਿ ਕਿੰਨੇ ਤਕ ਦਾ ਪਿਆ ਸੀ ਮੈਨੂੰ ਘਰ ਕੁੱਲ ਛੇ ਸੌ ਰੁਪਏ ਦਾ ਬਸ
ਐ ਤਾਂ ਸਗੋਂ ਵਧੀਆ ਹੋ ਗਿਆ ਤੁਹਾਡਾ ਕੰਮ ਮੈਂ ਤਾਂਹੀ ਤਾਂ ਕਹਿੰਨੀ ਆ ਬੰਦੇ ਕੋਲ ਨਾ ਕੋਈ ਨਾ ਕੋਈ ਸਕਿੱਲ ਜ ਹੋਰ ਹੋਣਾ ਚਾਹੀਦਾ ਚਾਹੇ ਪਾਰਲਰ ਦਾ ਕੰਮ ਸਿੱਖ ਲਓ ਅੱਜ ਕੱਲ ਵੇਖਲੋ ਮੇਕਅਪ ਵੀ ਕਿੰਨੇ ਚੱਲੇ ਹੋਏ ਨੇ ਬੰਦਾ ਐਵੇ ਵਿਆਹ ਸ਼ਾਦੀ ਤੇ ਜਾਣਾਏ ਤੇ ਪਾਰਲਰ ਜਾਣਾ ਪੈਂਦਾ ਇੰਨੇ ਇੰਨੇ ਪੈਸ ਲੈ ਲੈੈਂਦੇ ਨੇ ਮੈਂ ਦੱਸਣੀ ਆ ਪਾਰਟੀ ਮੇਕਅੱਪ ਤੇ ਬਰਾਈਡਲ ਤਾਂ ਛੱਡੋ ਤੁਸੀਂ ਆਮ ਬੰਦੇ ਨੇ ਪਾਰਟੀ ਮੇਕਅੱਪ ਵੀ ਕਰਾਉਣਾ ਹੋਏ ਤੇ ਪੱਚੀ ਸੌ ਤੁਸ ਸਟਾਰਟਿੰਗ ਸੁਣਨੀ ਸੀ ਮੈਂ ਛੇ ਤੇ ਬਰਾਈਡਲ ਦਾ ਪਤਾ ਨੀ ਕਿੰਨੇ ਹਜ਼ਾਰਾਂ ਤੇ ਰੇਟ ਜਾਂਦੈ ਬੰਦਾ ਆਪ ਹੀ ਸਿੱਖ ਲੇ ਅਹੀਉ ਸਕਿੱਲ ਹੋਰ ਫਾਇਦਾ ਤਾਂ ਹੁੰਦਾ ਹੀ ਹੈ ਵੇਖੋ
ਹਮ ਇੱਥੇ ਹੈਗ ਗੈ ਪਾਲਰ ਆਲੇ ਮਤਲਬ ਇੱਕ ਨਾ ਬੜਾ ਫੇਮਸ ਇੱਥੇ ਪਾਰਲਰ ਵਾਲਾ ਹੈਗਾ ਤੇ ਉਹਦੇ ਕੋਲ ਹੁਣੇ ਮੇਰੀ ਭੈਣ ਦਾ ਪਿੱ ਛੇ ਵਿਆਹ ਸੀਗਾ ਨਾ ਤੇ ਮੈਂ ਉੱਥੇ ਗਈ ਪੁੱਛਣ ਮੈਂ ਕਿਹਾ ਚਲ ਇੱਕ ਵਾਰਈ ਬਈ ਕਰਨਾ ਨਾ ਕਰਨਾ ਬੁੱਕ ਉਹ ਸਾਡੇ ਹੱਥ ਵਿੱਚ ਚ ਹੁੰਦੈ ਵੀ ਦਸ ਥਾਵਾਂ ਤੋਂ ਪੁੱਛਣਾ ਚਾਹੀਦੈ। ਇੱਕ ਕੋਲ ਗਈ ਅੱਸੀ ਹਜ਼ਾਰ ਰੁਪਏ
ਬਰਾਈਡਲ ਦੇ
ਬਰਾਈਡਲ ਤੇ ਐਚ ਡੀ ਲੁੱਕ ਕਹਿ ਰਿਹਾ ਸੀ ਐਚ ਡੀ ਲੁੱਕ ਦੇਆਂਗੇ ਤੇ ਮਤਲਬ ਪੂਰੇ ਡੇ ਮਤਲਬ ਸਕਿਪ ਨਹੀਂ ਹੋਏਗਾ। ਮੇਕ ਅੱਪ ਨਾ
ਤੇ ਦੱਸ ਇੱਕ ਦਿਨ ਮੇਕਅੱਪ ਨੀ ਲਾਉਣਾ ਬਰਾਈਡਲ ਨੇ ਤੇ ਫਿਰ ਐਨੇ ਪੈਸੇ ਹੋਰ ਐ ਵੇਖਲੋ ਇਹਨਾਂ ਦੀ ਕਮਾਈ ਸਾਰੀ ਰੂਈ ਹੁੰਦੀ ਹੈ। ਆਪਣਾ ਇੱਕ ਵਾਰੀ ਪੈਸੇ ਲਾ ਕੇ ਸਕਿਲੇ ਸਿੱਖਦੇ ਨੇ ਹੈ ਤੇ ਬਾਕੀ ਵੇਖਲੋ ਜਿੱਦ ਜਿੱਦੇ ਤੇ ਮੇਕਅੱਪ ਕਰਨਾ ਇਹਨਾਂ ਨੇ ਕਿੱਥੋਂ ਕਿੱਥੋਂ ਕਿੰਨਾ ਕਿੰਨਾ ਕਮਾਉਣਾ ਹੀ ਹੈ ਫਿਰ ਉਹੀ ਬੰਦੇ ਕੋਲ ਆਪਣੇ ਹੱਥ 'ਚ ਸਕਿੱਲ ਹੋਏ ਤਾਂ ਘਰ ਕਿਸੇ ਨੂੰ ਮੇਕਅੱਪ ਕਰਨਾ ਆਉਂਦਾ ਹੋਏ
ਅਗਰ ਮਹੀਨੇ ਵਿਚ ਇੱਕ ਵੀ ਬ੍ਰਈਡਲ ਆਜੇ ਤੇ ਕਿੰਨਾ ਇਹਨਾਂ ਨੂੰ ਅੱਸੀ ਹਜ਼ਾਰ ਰੁਪਏ ਮਹੀਨਾ ਕੀ ਮਾੜਾ ਜੇ
ਬੰਦਾ ਆਪਣਾ ਜਾਂ ਤਾਂ ਹੁਣ ਮੇਰੀ ਗੁੜੀ ਆਵੇ ਉਹਨੂੰ ਮੈਂ ਇਹੋ ਸਮਝਾਉਂਦੀ ਪਈ ਸੀ ਮੈਂ ਕਿਹਾ ਚੱਲ ਪੜ੍ਹਾਈ ਤਾਂ ਨਾਲ ਦੇ ਨਾਲ ਕਰ ਰਹੀ ਨਾਲ ਆਪਣਾ ਸਕਿੱਲ ਵੀ ਜ਼ਰੂਰ ਹੋਣਾ ਚਾਹੀਦਾ ਹੈ। ਚਾਹੇ ਤੁਸੀਂ ਰੋਟੀ ਬਣਾਉਣੇ ਚ ਵਧੀਆ ਹੋ ਚਾਹੇ ਤੁਸੀਂ ਕੱਪੜੇ ਸੀਨ ਚ ਵਧੀਆ ਹੋ ਚਾਹੇ ਤੁਸੀਂ ਤੁਹਾਨੂੰ ਮੇਕਅਪ ਕਰਨਾ ਆਉਂਦਾ ਅੱਜ ਕਲ ਤੇ ਨੇਲਕਸਟੈਂਸ਼ਨ ਦਾ ਬੜਾ ਟਰੈਂਡ ਚਲਿਆ ਚਾਹੇ ਤੁਸੀਂ ਉਹ ਕੋਰਸ ਸਿੱਖ ਲਓ
ਸਹੀ ਗੱਲ ਜੀ ਬਿਲਕੁਲ ਠੀਕ ਗੱਲ ਜੀ। ਤੇ ਮੈਂ ਕਿਹਾ ਸਿੰਪਲ ਮੇਕਅਪ ਦਾ ਚਾਰਜ ਤੇ ਕਹਿੰਦੇ ਸਿੰਪਲ ਮੇਕਅਪ ਦਾ ਚਾਰਜ ਐਚ ਡੀ ਦੋ ਹਜ਼ਾਰ ਤੋਂ ਸ਼ੁਰੂ ਏ।
ਦਸ। ਮੈਂ ਤਾਂ ਸਗੋਂ ਪਾਰਟੀ ਮੇਕਅੱਪ ਦੀ ਗੱਲ ਕਰਦੇ ਸੀ ਪੱਚੀ ਸੌ ਤੋਂ ਤੇ ਤੁਸੀਂ ਕਹਿੰਦੇ ਹੋ ਸਿੰਪਲ ਮੇਕਅੱਪ ਦੇ ਹੀ ਦੋ ਹਜ਼ਾਰ
ਦੋ ਹਜ਼ਾਰ ਤੋਂ ਹਾਂ ਉਹ ਨਾਮ ਚੱਲਦਾ ਭਾਵੇਂ ਮੈਕਅਪ ਇੰਨਾ ਸੋਹਣਾ ਕਰੇ ਜਾਂ ਨਾ ਕਰੇ ਜਿਹੜਾ ਨਾਮ ਇੱਕ ਵਾਰੀ ਬਣ ਜੇ ਨਾ ਇੱਕ ਵਾਰੀ ਜਿਹੜਾ ਨਾਮ ਕਮਾਇਆ ਜਾਏ ਨਾ ਫਿਰ ਉਹੀ ਚੱਲਦਾ ਜੇ।
ਇਹ ਤਾਂ ਹੈ ਹੀ ਤੇ ਫਾਇਦਾ ਹੀ ਹੈ ਆਪਣੇ ਸਕਿੱਲ ਸਿੱਖੋ। ਖੰਦਾ ਵੀ ਬਣਦੇ ਨੂੰ
ਤੇ ਫੇਰ ਮੈਂ ਕਿਹਾ ਅੰਮ੍ਰਿਤ ਸੋਚੋ ਇੱਕ ਬ੍ਰਈਡਲ ਜਾਂਦੀ ਤੇ ਨਾਲ ਤੇ ਓਹਦੇ ਦਸ ਬਾਰਾਂ ਤੇ ਨਾਲ ਦੀਆ ਹੋ ਜਾਂਦੀ ਆ।
ਹਾਂਜੀ-ਹਾਂਜੀ ਇਹ ਤਾਂ ਹੈ ਹੀ ਨਾਲ ਮੰਮੀ ਹੋ ਗਈ ਚਾਚੀ ਹੋ ਗਈ ਤਾਈ ਹੋ ਗਈ ਭੂਆ ਸਾਰਿਆਂ ਨੇ ਉੱਧਰੋਂ ਹੀ ਤਿਆਰ ਹੋਣਾ ਫਿਰ ਭੈਣਾਂ ਨੇ ਵੀ ਆਪਣਾ,
ਫੇਰ ਉਹ ਕੀ ਹੁੰਦਾ ਨਾ ਕਿ ਬਈ ਬੰਦਾ ਵੱਖਰਾ-ਵੱਖਰਾ ਪਾਲਰ ਵਾਲਾ ਇੱਥੇ ਕਰੇ ਤੇ ਮਤਲਬ ਫੈਮਿਲੀ ਕਹਿੰਦੇ ਆ ਫੇਰ ਬਈਆ ਅਸੀਂ ਇੱਕ ਇੱਕ ਤੋਂ ਹੀ ਹੋ ਜਾਂਗੇ,
ਜੀ ਵੇਖੋ ਜਦ ਬਰਾਈਡਲ ਦੇ ਦੇਣੇ ਨੇ ਪੈਸੇ ਤੇ ਸਾਰਿਆਂ ਦੇ ਇਕੱਠੇ ਹੀ ਲਾ ਲੈਂਦਾ ਫਿਰ ਔ,
ਉਹ ਉਹੀ ਤੇ ਫੇਰ ਜੇਕਰ ਕੋਈ ਕਮੀਆ ਨਹੀ ਕੱਢੇਗਾ। ਦੋ ਤੇ ਕਹਿੰਦੇ ਬਈ ਤੁਸੀਂ ਜਾਓ।
ਹੂੰ, ਕੁਛ ਕਹਿ ਵੀ ਨੀ ਸਕਦੇ ਨਾਲੇ ਜਦੋਂ ਨਾਮ ਬਣਜੇ ਨਾ ਇੱਕ ਵਾਰੀ ਫੇਰ ਨਾ ਜੀ ਨਾ ਕੁਛ ਕਹਿਣ ਦਾ ਹਾਲ ਨੀ ਅਗਲੇ ਦਾ ਨਾਮ ਚੱਲਦਾ ਹੁਣ ਅਗਲੇ ਨੇ ਸਕਿਲ ਸਿੱਖੇ ਹੋਏ ਨੇ,
ਹਾਂਜੀ ਮੈਂ ਕਿਹਾ ਮੈਂ ਕਿਹਾ ਛੱਡੋ ਪਰੇ ਮੈਂ ਤੇ ਮੈਕਅਪ ਕਰਾਇਆ ਨੀ ਮੈਂ ਕਰਾਓ ਵੀ ਤੁਸੀਂ ਕਰਾਓ ਮੈਂ ਨਹੀਂ ਇੰਨੇ ਮੇਰੇ ਕੋਲ ਇੰਨੇ ਪੈਸੇ ਨੀ ਹੈਗੇ ਇੰਨੇ ਪੈਸੇ ਬੰਦਾ ਕੀ ਕੀ ਲੈ ਲੈਂਦਾ ਜੇ,
ਇਹ ਤਾਂ ਹੈ ਹੀ ਸਗੋਂ ਮੈਂ ਉਹੀਓ ਕਹਿੰਦੀ,
ਔਨੇ ਨੇ ਖੜੇ ਖਲੋਤੇ ਆਪਣਾ ਦੋ ਲੱਖ ਰੁਪਏ ਕਮਾ
ਤੇ ਹੋਰ ਮੈਂ ਤਾਂ ਸਗੋਂ ਉਹਨੂੰ ਇਹ ਵੀ ਕਿਹਾ ਸੀ ਮੈਂ ਕਿਹਾ ਤੇ ਹੋਰ ਤੁਸੀਂ ਟੀਚਰ ਹੋ ਮੇਰੀ ਗੁੜੀਆ ਤੁਹਾਡੇ ਕੋਲ ਹੀ ਕੋਈ ਸਲਾਹ ਲੈ ਲਏ ਆਪਣਾ ਕੀ ਕਰਨਾ ਅੱਗੇ ਕੀ ਨੀ ਕਰਨਾ ਨਾਲ ਕੋਈ ਸਕਿੱਲ ਵੀ ਹੋਏ ਬੰਦੇ ਕੋਲ ਤੇ ਆਪਣਾ ਹੁਨਰ ਹੁੰਦਾ ਇੱਕ ਹਨਾ। ਹੈਲੋ, ਹੈਲੋ, ਚਲੋ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਫਿਰ ਮੈਂ ਕਰਾਂਗੀ ਤੁਹਾਨੂੰ ਥੋੜ੍ਹੀ ਦੇਰ ਤੱਕਨ ਫੋਨ ਨਾ ਆਪਣਾ